ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਨੇ?
ਬਸ ਵਧੀਆ ਤੁਸੀਂ ਸੁਣਾਓ?
ਸਾਡੇ ਵੀ ਵਧੀਆ ਕੀ ਕਰਦੇ ਪਏ ਸੀ?
ਲੰਚ ਦੀ ਤਿਆਰੀ ਹੋ ਰਹੀ ਸੀ ਹੁਣ ਤੇ।
ਅੱਛਾ ਟਾਈਮ ਹੋ ਗਿਆ ਲੰਚ ਦਾ ਆਹੋ।
ਹਾਂ, ਟਾਈਮ ਹੋ ਗਿਆ।
ਹੂੰ, ਚਲੋ ਵਧੀਆ। ਵਧੀਆ ਗੱਲ ਐ ਹਾਂਜੀ ਹਾਂਜੀ, ਅਸੀਂ ਖਾ ਕੇ ਫੀ ਹੋ ਗਏ ਆ ਬਸ। ਇਹਨਾਂ ਨੇ ਆਣਾ ਇਹਨਾਂ ਨੇ ਕਰਵਾਣਾ ਇਹਨਾਂ ਦਾ
ਠੀਕ ਐ, ਹੋਰ ਸੁਣਾਓ ਕੋਈ ਨਵੀ ਤਾਜ਼ੀ ਹਾਂ ਬੱਚੇ ਤਾਂ ਠੀਕ? ਆਪਣੇ ਮਸਤ ਨੇ ਆਪਣੇ।
ਅੱਛਾ।
ਹਲੇ ਹੋਮਵਰਕ ਵਿੱਚ ਮਸਤ ਹੋਈ ਪਈ ਐ ਥੋੜੀ
ਮਿਲਿਆ ਹੋਣਾ ਕਰਦੀ ਪਈ ਹੋਣੀ ਕੰਪਲੀਟ।
ਆਹੋ ਕੰਪਲੀਟ ਕਰ ਰਹੀ ਏ ਪ੍ਰੋਜੈਕਟ ਮਿਲਦੇ ਨੇ ਪਹਿਲੇ ਤੇ ਮੇਰੀ ਭੈਣ ਬਣਾ ਦਿੰਦੀ ਸੀ ਮਤਲਬ ਕਜ਼ਨ ਹੁਣ ਉਹਦਾ ਵਿਆਹ ਹੋ ਗਿਆ ਹੁਣ ਮੈਨੂੰ ਹੋ ਗਿਆ ਹੁਣ ਬਣਵਾਵਾਂ ਕਿਦੇ ਕੋਲ
ਲਾ ਹੁੰਦੈ ਨਾ ਬੱਚਿਆਂ ਨੂੰ ਕੰਮ ਤੇ ਦੇ ਦਿੰਦੇ ਨੇ ਛੁੱਟੀਆਂ ਚ। ਕਰਦੇ ਪੇਰੈਂਟਸ ਨੇ ਸਾਰਾ ਕੰਮ ਕਿ ਨਹੀਂ ਸਿਰ ਦਰਦੀ ਪੇਰੈਂਟਸ ਦੀ ਹੋ ਜਾਂਦੀ ਹੈ।
ਦੇਖੋ ਛੋਟੇ ਬੱਚੇ ਨੇ ਉਹਨਾਂ ਨੂੰ ਪ੍ਰੋਜੈਕਟ ਦੇ ਨੇ ਦਿੰਦੇ ਨੇ ਉਹ ਪ੍ਰੋਜੈਕਟ ਬਣਾ ਸਕਦੇ ਨੇ।
ਇਨਾਂ ਅੰਛਾ ਹੁੰਦਾ ਸੀ ਨਾ ਕਿ ਸਾੰਨ ਤੇ ਬਸ ਲਿਖਣ ਦਾ। ਕੰਮ ਮਿਲਦਾ ਸੀ ਅਸੀਂ ਕੋਪੀਆਂ ਕਾਲੀ ਕਰਨੀਆਂ ਹੁੰਦੀਆਂ ਸਨ ਤੇ ਮਤਲਬ ਲਿਖਣਾ ਹੀ ਹੁੰਦਾ ਸੀ ਇੱਕ ਤਰ੍ਹਾਂ ਦਾ ਅ ਚੀਟ ਕਰਕੇ ਲਿਖੋ ਜਾਂ ਜਿਵੇਂ ਮਰਜੀ ਲਿਖੋ ਤੇ ਮੈਡਮਾਂ ਨੇ ਚੈੱਕ ਕਰਨ ਨ ਹੁੰਦੈ ਉਹ ਵੀ ਠਿੱਕੇ ਮਾਰਦੀਆਂ ਸਨ ਉਹ ਵੀ ਕਰਦੀਆਂ ਸਨ ਕਈ ਵਾਰ ਕਈ ਵਾਰ ਨਹੀਂ ਵੀ ਕਰਦੀਆਂ ਸਨ।
ਹਾਂ ਜਦੋਂ ਆਪਾਂ ਸਾਡਾ ਟਾਈਮ ਸੀ ਨਾ ਤੇ ਮੇਰੇ ਤੇ ਉਹ ਆਉਂਦੇ ਸੀ ਭੂਆ ਤੇ ਬੱਚੇ ਤੇ ਅਸੀਂ ਤੇ ਉਹਨਾਂ ਕੋਲ ਆਪਣੇ ਚਾਟ ਵਗੈਰਾ ਬਣਵਾਉਂਦੇ ਸੀ।
ਹਾਂ ਉਹ ਸਾਡੇ ਤਾਂ ਸਿਰ ਮੈਂ ਕਿਹਾ ਸਾਡੇ ਸਾਡੇ ਟਾਈਮ ਤੇ ਇਹੀ ਓ ਹੁੰਦਾ ਸੀ ਕਿ ਚਾਰਟ ਵਗੈਰਾ ਹੋ ਗਏ। ਕੁਛ ਇੰਨਾ ਖ਼ਾਸ ਨੀ ਹੁੰਦਾ ਸੀ ਮਤਲਬ ਹੁਣ ਤੇ ਕੁਝ ਜਿਆਦਾ ਚੋਚਲੇ ਹੋ ਗਏ ਨੇ ਕਿ ਹੁਣ ਐਵੇਂ ਦਾ ਪ੍ਰੋਜੈਕਟ ਬਣਾਉਣੇ ਐ ਨੀ। ਇਹ ਟੋਪਿਕ ਏ ਪਰ ਬੱਚੇ ਨੂੰ ਸਮਝ ਵੀ ਨੀ ਆਂਦਾ ਕਿ ਇਹ ਹੈ ਕਿਹੜੀ ਚੀਜ਼ ਏ ਤੇ ਉਹਨਾਂ ਨੂੰ ਦੇ ਦੇਣਾ ਕਰਦੇ ਪੇਰੈਂਟਸ ਨੇ
ਕਰਦੇ ਪੇਰੈਂਟਸ ਨੇ ਸਿਰ ਖਪਾਈ ਪੇਰੈਂਟਸ ਦੀ ਹੋਈ। ਤੇ ਪਤਾ ਖਰਚਾ ਕਿੰਨਾ ਜੇ
ਹਾਂ ਉਹੀ ਤੇ ਹੁਣ ਪਿੱਛੇ ਜ ਨਾ ਅ ਰੀਲ ਚ ਆ ਰਿਹਾ ਸੀ ਇੱਕ ਜਨਾਨੀ ਬੜਾ ਬੋਲਦੀ ਪਈ ਸੀ ਅਹ ਕਹਿੰਦੀ ਕਿ ਮੈਂ ਬਈ ਅਠਾਰਾਂ ਸੌ ਦਾ ਸਮਾਨ ਲੈ ਕੇ ਆਈ ਆਂ ਤੇ ਮੇਰੇ ਬੱਚੇ ਨੂੰ ਇਹ ਤੱਕ ਨਹੀਂ ਪਤਾ ਕਿ ਕੀ ਏ ਤੇ ਕੀ ਨਹੀਂ ਹੈ। ਤੇ ਪੇਰੈਂਟਸ ਵਾਸਤੇ ਤੁਸੀਂ ਕੰਮ ਦੇ ਦਿੰਦੇ ਹੋ ਬੜਾ ਬੋਲਦੇ ਇਨਾ ਬੋਲ ਰਹੀ ਸੀ ਨਾ ਨਿਊਜ਼ ਨਿਊਜ਼ ਚੈਨਲ ਤੇ ਵਿਖਾ
ਨਹੀਂ ਇਹਨਾਂ ਦੀ ਪਹਿਲੀ ਗੱਲ ਗ਼ਲਤ ਗੱਲ ਤੇ ਮੈਨੂੰ ਇਹ ਲੱਗੀ। ਸਕੂਲ ਵਾਲਿਆਂ ਦੀ ਪਹਿਲੇ ਹੋਲੀਡੇਜ਼ ਹੋਮਵਰਕ ਦਿੰਦੇ ਸੀ ਨਾ ਇਹ ਆਪ ਛੁਪਵਾ ਕੇ ਦਿੰਦੇ ਸੀ। ਸਾਰਾ ਕੰਮ ਹੁਣ ਨਾ ਪੀ ਡ ਐਫ ਭੇਜ ਦਿੰਦੇ ਨੇ।
ਹਾਂ ਹੁਣ ਹਾਂ ਨਿਕਲਵਾਓ ਉਹ ਪ੍ਰਿੰਟ ਆਊਟ ਦੇ ਵੀ ਇੰਨੇ ਪੈਸੇ ਲੱਗਦੇ ਨੇ ਇਹ- ਸਾਡੇ ਇੱਧਰ ਵੀ ਮੇਰੇ ਜੇਠਾਣੀ ਆ ਨਾ ਮਤਲਬ ਭਾਬੀ ਨੇ ਉਹ ਮੈਨੂੰ ਕਹਿੰਦੇ ਪੇ ਸਨ ਕਿ ਸਾਡੇ ਪੀ ਡ ਐਫ ਨਿਕਲਵਾਣ ਕਰਵਾਉਣ ਤੇ ਇੰਨੇ ਪੈਸੇ ਲੱਗ ਜਾਂਦੇ ਨੇ ਇੰਨੇ ਇੰਨੇ ਪਰਚੇ ਤੇ ਪੀ ਡੀ ਐਫ ਦੇ ਦਿੰਦੇ ਨੇ ਚਲੋ ਪਹਿਲੇ ਤੇ ਮਤਲਬ ਕੰਮ ਨਿਕਲਵਾ ਕੇ ਦਿੰਦੇ ਸੀ ਹੁਣ ਸਾਨੂੰ ਨਿਕਲਵਾਣਾ ਪੈਂਦੈ। ਮਤਲਬ ਸਕੂਲਾਂ ਦਾ
ਨਹੀਂ ਤੁਸੀਂ ਫੀਸ ਵੀ ਲੈ ਰਹੇ ਹੋ ਸਾਰੀ ਚੀਜ਼ਾਂ ਲੈ ਰਹੇ ਹੋ ਤੇ ਤੁਸੀਂ ਆਪਣੇ ਕੋਲੋਂ ਇਹ ਕੁਛ ਨੀ ਦਿਓਗੇ ਸਟੇਸ਼ਨਰੀ ਤੱਕ ਨਹੀਂ ਦਿੰਦੇ ਬੱਚੇ
ਹਾਂ ਫੀਸ ਫੀਸਾਂ ਦੇ ਸਕੂਲ ਕਿੰਨੀਆਂ ਕਿੰਨੀਆਂ ਹੋ ਗਈਆਂ ਐਡਮਿਸ਼ਨ ਫੀਸ ਲਗਾ ਲਉ ਦੂਜੀਆਂ ਫੀਸਾਂ ਨੋਰਮਲ ਜਿਹੜੀ ਮੰਥਲੀ ਫੀਸ ਜਾਂਦੀ ਹੈ ਸਾਡੀ ਉਹੀ ਲਗਾ ਲੋ ਇੰਨੀ ਫੀਸ ਹੋ ਗਈ ਹੈ ਤੇ ਫੈਸਿਲਿਟੀ ਕੁਛ ਵੀ ਫੈਸਿਲਿਟੀ ਕੁਛ ਵੀ ਪ੍ਰੋਵਾਈਡ ਨਹੀਂ ਹੈ ਬੱਚਿਆਂ ਨੂੰ ਤੁਹਾਡੇ ਸਾਹਮਣੇ ਹੁਣ ਗਰਮੀ ਹੈਗੀ ਸੀ ਗਰਮੀ ਚ ਪੰਖਿਆਂ ਥੱਲੇ ਬਿਠਾਇਆ ਦਾ ਕਿ ਨਹੀਂ ਬਿਠਾਇਆ ਤਾਂ ਤੁਹਾਡੇ ਵੀ ਬੱਚਿਆਂ ਨੂੰ ਪੰਖਿਆਂ ਥੱਲੇ ਬਿਠਾਇਆ ਹੋਣੈ
ਬਸ ਕਹਿੰਦੇ ਨੇ ਪੰਖੇ ਚਲਾਂਦੇ ਨੇ ਬਈ ਮੰਮਾ ਕੂਲਰ ਵ ਵਗੈਰਾ ਵੀ ਨੀ ਹੈ ਏਸੀ ਵੀ ਨੀ ਲਗਵਾ ਰਹੇ ਇੰਝ ਇੰਝ ਬੋਲਦੀ ਹੈ ਕੁੜੀਆਂ ਮੇਰੀ
ਹਾਂ ਉਹੀ ਫੇਰ ਬੱਚਾ ਕਿੰਨਾ ਔਖਾ ਮਤਲਬ ਪੜ੍ਹਾਈ ਵੀ ਕਿੱਥੇ ਦੇ ਲੱਗਦਾ ਬੱਚੇ ਦਾ?
ਹੋਰ।
ਹਾਂ ਕੋਈ, ਦਿੱਕਟ ਕੋਈ ਨਈ, ਫਿਲ ਹਾਲਤ ਕਦੀ ਕੋਈ ਫਗਸ਼ਨ ਕਰ ਦਿੰਦੇ ਨੇ, ਜੇ ਕਦੇ ਕੋਈ ਚਲੋ ਫੰਕਸ਼ਨ ਵਿੱਚ ਪਾਰਟੀਸਪੇਟ, ਕਰਨ ਨਾਲ ਬੱਚੇ ਦੀ ਸਿਲੈਕਟ ਐਕਵਿਟੀ ਤੇ, ਵੱਧ ਗਈਆਂ ਨੇ ਉਹ ਵੀ ਗੱਲ ਠੀਕ ਹੈ, ਵਧੀਆ ਗੱਲ ਹੈ, ਹਾਂ ਪਰ ਜਿਹੜਾ ਖਰਚ? ਚਾਹੇ ਉਹ ਫਿਰ ਚਰਜਿਜ਼ ਨੇ, ਉਹਨਾਂ ਦੀ ਏ ਲੋਕ, ਫੀਸਾਂ ਫੇਰ ਉਹ ਵੀ ਘੱਟ ਨਹੀਂ ਹੁੰਂਦੀਆਂ। ਉਹ ਵੀ, ਕਾਫੀ ਕਾਫੀ ਡੈਸੀ ਨਗਰ। ਪ੍ਰੋਵਾਈਡ ਨਹੀਂ, ਕੋਈ ਫੰਕਸ਼ਨ ਹੋ ਰਿਹਾ, ਬਈ ਸਕੂਲ ਦੀ ਡਰੈੱਸਾਂ ਬਣਵਾ ਲਉ? ਭੰਗੜੇ, ਵਗੈਰਾ ਚ ਅਗਰ ਕੋਈ ਬੱਚਾ ਆ ਰਿਹਾ, ਤੇ ਉਹ ਵੀ ਡਰੈਸ ਪੇਰੈਂਟਸ ਲੈ ਦੇ ਦੇਣ, ਉਹਦੇ ਪੈਸੇ ਜੇ ਸਕੂਲ ਵਿੱਚ ਹੈਗੀ ਏ। ਤੇ ਉਹਦੇ, ਪੈਸੇ ਵੀ ਭਰਨ, ਯਾਰ ਤੁਸੀਂ ਫੀਸਾਂ ਇੰਨੀਆਂ ਇੰਨੀਆਂ ਲੈ ਰਹੇ ਹੋ, ਬਦਲੇ ਚ ਕੀ ਪ੍ਰੋਵਾਈਡ
ਔਰ ਇੱਕ ਇੱਕ ਗੱਲ, ਹੋਰ ਹੈਗੀ ਜੇ, ਪੈਸੇ ਵੀ ਲੈ ਰਹੇ ਹੋ, ਹੁਣ ਤੁਸੀਂ ਪ੍ਰੋਗਰਾਮ ਫੰਕਸ਼ਨ ਕਰ ਰਹੇ ਹੋ, ਉਹਦੇ ਤੇ ਪੇਰੈਂਟਸ ਨੂੰ ਬੁਲਾਇਆ, ਨਾ ਕੋਈ ਚਾਹ ਨਾ ਕੋਈ ਪਾਣੀ, ਆਪ ਆਪੇ ਉੱਠ ਕੇ, ਪੀਓ ਆਪੇ ਖਾਓ, ਵੀ ਆਪਣੇ ਪੈਸਿਆਂ ਦਾ ਕਰੋ। ਕਿਉਂ ਆਪਾਂ ਅੱਠ ਸੌ ਨੌ ਸੌ ਰੁਪਏ ਮਾਰੇ ਨੀ ਹੋਏ।
ਹਾਂ ਉਹੀ ਤੇ, ਮਤਲਬ ਹਰ ਇੱਕ ਜਗ੍ਹਾ ਤੇ ਧੰਦਾ ਬਣਾ ਰੱਖਿਆ ਇਹਨਾਂ ਨੇ ਹੁਣ ਸਪੋਰਟਸ, ਤੇ ' ਆਉਂਦਾ ਏ ਜਾਂ ਫਿਰ ਐਵੇਂ ਫਗਸ਼ਨ ਐਨੂਵਲ ਫੰਕਸ਼ਨ ਹੁੰਦੇ ਨੇ ਸਕੂਲ ਤੇ, ਹੁਣ ਤੇ ਲਗਾ ਦੇਣਗੇ ਸਟੋਲ ਤੇ ਲਗਾ ਐ ਫੀਸਾਂ ਵੀ, ਲੈ ਲੈਣਗੇ ਸਾਰੀਆਂ, ਚਾਹੇ ਸਪੋਰਟਸ ਦੀ ਹੋਏ ਚਾਹੇ ਐਨੂਅਲ ਫੰਕਸ਼ਨ ਦੀ ਹੋਏ ਫੀਸਾਂ ਪ੍ਰੋਪਰ ਉਹਦੀ ਚਾਰਜਿਸ ਮੰਗਵਾ ਲਣਗੇ ਬੱਚਿਆਂ ਦੇ ਥਰੂ ਇੰਨੇ ਇੰਨੇ ਦੇ ਦੋ ਬਈ, ਹੈਂ ਤੇ ਜਦੋਂ ਦੀ ਸਟੋਲ ਵਿੱਚ ਤੁਹਾਨੂੰ ਕੁਛ ਨੀ ਮਿਲੇਗਾ। ਉੱਧਰ ਵੀ ਤੁਹਾਨੂੰ ਆਪੇ ਕਰਨ ਪੈਣਗੇ।
ਆਹੋ ਹੁਣ ਮੇਰੇ ਭਤੀਜੇ ਇੱਧਰ ਪੜ੍ਹ ਰਹੇ ਨੇ ਨਾ ਸਕੂਲ ਵਿੱਚ ਇੰਨਾ, ਵਧੀਆ ਸਕੂਲ ਜੇ, ਅਗਰ ਫੰਕਸ਼ਨ ਕਰਦੇ ਨੇ ਨਾ ਪ੍ਰੋਪਰ ਡਿਨਰ ਕਰਵਾਉਂਦੇ ਨੇ ਪੇਰੈਂਟਸ ਨੂੰ। ਹਾਂ, ਬੇਸ਼ੱਕ ਫੀਸ ਲੈ ਰਹੇ ਨੇ, ਹਾਂ ਹੈਗੇ ਏ ਸਾਡੇ ਤੋ ਤੇ ਥੋੜੀ ਫਾਲਤੂ ਹੈ, ਦੋ ਚਾਰ ਖੰਨ ਫਾਲਤੂ। ਲੇਕਿਨ ਏ ਸੀ ਚੱਲ ਰਹੇ ਨੇ ਹਰ ਰੂਮ ਵਿੱਚ ਸਭ ਕੁਛ ਫੈਸਿਲਿਟੀ ਹੈ ਬਾਥਰੂਮ ਇੰਨੇ ਕਲੀਨ ਹੈਗੇ ਨੇ
ਹਾਂ ਤੇ, ਫਿਰ ਇਹ ਫੈਸਿਲਿਟੀ ਤੇ ਹੋਏ ਨਾ, ਬੱਚੇ ਨੂੰ ਉਹ ਤੇ, ਪ੍ਰੋਵਾਈਡ ਹੋਏ ਬਾਥਰੂਮ, ਇੰਨੇ ਗੰਦੇ ਹੁੰਦੇ ਜੇ, ਬੱਚੇ ਦਾ
ਮੰਨੋਗੇ, ਮੇਰੀ ਗੁੜੀਆ ਛੋਟੀ ਸੀ ਨਾ ਜਦੋਂ, ਪ੍ਰੀ ਨਰਸਰੀ ਵਿੱਚ ਤੇ, ਇਹਨੇ ਵਾਸ਼ਰੂਮ ਗਈ ਤੇ ਐਨੇ, ਟੋਇਲੇਟ ਵਗੈਰਾ ਕਰ ਤੀ, ਤੇ ਹੱਥ ਧੋਣ ਲਈ ਸਾਬਣ ਨਹੀਂ ਸੀ।ਬਿਚਾਰੀ ਐੰਝ ਈ ਘਰ ਆ ਗਈ। ਫੇਰ ਮੈਂ, ਕੰਪਲੇਂਟ ਕਰਕੇ ਆਈ ਫਿਰ ਸਾਬੁਨ ਰਖਵਾਏ ਔਨਾਂ ਨੇ।
ਹਾਂਅ, ਤੇ ਗ਼ਲਤ ਏਨਾ, ਜੋ ਚੀਜ਼ ਹੋਣੀ ਚਾਹੀਦੀ ਏ ਜੋ ਚੀਜ਼ ਨਸੈਸਰੀ ਹੈਗੀ ਏ, ਔਤੇ ਤੁਸੀਂ ਰੱਖੋ ਬਈ, ਇੰਨਾ ਵੀ ਤੁਹਾਡੇ ਚ ਕੀ ਹੋ ਗਿਆ ਕਿ ਤੁਸੀਂ, ਸਾਬਣ ਤੱਕ ਨਾ ਰੱਖੋ, ਇੱਕ। ਮੈਂ ਤੇ, ਅ ਐ ਗੱਲ ਸੁਣ ਕੇ ਤੇ ਮੈਂ ਵੀ ਹੈਰਾਨ ਹੋ ਗਈ ਆਂ, ਕਿ ਵੈ ਤੇ ਹੋਣੀ ਚਾਹੀਦੀਆਂ, ਐ ਤੇ ਚੀਜ਼ਾਂ ਛੋਟੇ-ਛੋਟੇ ਸਕੂਲਾਂ ਚ ਵੀ, ਅੱਜ-ਕੱਲ ਰੱਖਣ ਲੱਗ ਗੇ ਐ, ਪਰ ਮੈਂ ਤੇ ਸਾਡੀ ਗੁੜੀਆਂ, ਅੱਛੇ ਸਕੂਲ ਏਚ ਈ ਪੜ੍ਹਦੀ ਏ, ਕੋਈ ਮਾੜੇ
ਨਹੀਂ, ਮੈਂ ਤੇ ਅੱਛੇ ਹੀ ਪਾਇਆ ਸੀ ਜੇ‌। ਮੈਂ ਅਪਣੀ ਗੁੜੀਆਂ ਨੂੰ, ਇੰਨੇ ਅੱਛੇ ਵਰਡਸ ਸਿਖਾਏ ਦੇ ਸੀ ਮਨੋਗੇ, ਐ ਸਕੂਲ ਗਈਏ ਨਾ ਪੇਂਡੂ ਲੈਂਗੁਏਜ, ਸਿਖ ਕੇ ਆ ਗੀ ਏ।
ਹਾਜੀ, ਤੇ ਤੁਸੀਂ ਪਾਇਆ ਤੇ, ਹੋਇਆ ਪਰ ਪੇਂਡੂ ਬੱ ਏ ਨਾ ਜਿਆਦਾ ਨੇ ਔਧਰ, ਥੋੜੇ ਨਾ, ਅ ਕੋਈ ਚੇਂਜ ਈ ਕਰਲੇ।
ਮੈਂ ਤੇ ਸੋਚ ਰੀਆ ਜਿੱਧਰ ਤੁਹਾਡੀ ਜੇਠਾਣੀ ਨੇ ਪਾਏ ਦੇ ਨਾ ਔਧਰ ਹੀ ਸੋਚ ਰੀ ਆ।
ਹਾਂ, ਔਨਾਂ ਦੀ ਐਵੇਂ ਲੈਂਗੁਏਜ, ਐਵੇਂ ਉਵੇ ਦੀ ਨੀ ਹੈ। ਪਰ ਹਾਂ ਖਰਚੇ ਸੇਮ ਹੀ। ਤੇ ਐ ਨੀ, ਹੈ ਕਿ ਉਹ ਖਰਚੇ ਕਹੀਏ ਕਿ ਘਾੱਟ ਏ।
ਦੇਖੋ, ਪੜ੍ਹਾਈ ਸੇਮ ਜੇ ਮੈਂ ਮੈਚ ਕਰ ਲੀਏ, ਓਹ ਸਕੂਲ ਦੀ ਤੇ ਅਪ ਮੇਰੀ ਗੁੜੀਆਂ ਦੇ ਸਕੂਲ ਦੀ, ਮੈਂ
ਅੱਛਾ, ਸਟੱਡੀ ਤੇ ਬੜੀ ਅੱਛੀ ਏ।ਕੈੰਦੇ ਓਲੇ ਐ ਸਕੂਲ ਦੀ, ਕਿਉਂਕਿ ਕਾਫੀ ਟਾਈਮ ਪੁਰਾਣਾ ਏ, ਪਰ ਅੱਛਾ ਏ ਸਕੂਲ।ਹਲੇ ਤੱਕ ਮਤਲਬ, ਅਪਣਾ ਮਤਲਬ ਜੋ ਨਾਮ ਹੈਗ, ਓਨੇ ਬਣਾ ਕੇ ਰੱਖਿਆ ਵੈ, ਡੁੱਬਿਆ ਨਹੀਂ ਹੈ ਹਲੇ ਤ ਨਾਮ ਹਲੇ ਤੇ।
ਨਹੀਂ ਬਿਲਕੁਲ ਮੈਨੂੰ ਤੇ ਅੱਛਾ ਲੱਗਿਆ ਸਕੂਲ ਨਾ।
ਹਾਂ, ਵੈਸੇ ਵੀ ਨਾ, ਥੋੜ੍ਹੀ ਸਟ੍ਰਿਕਟਨੈਸ ਵੀ ਹੈਗੀ ਏ। ਓਸ ਸਕੂਲ ਵਿੱਚ। ਤੇ ਐਧਰ ਨਾ ਥੋੜ੍ਹੀ ਮਤਲਬ ਅ ਐਵੀ ਏ? ਕਿ ਜ਼ਿਆਦਾ ਸਟ੍ਰਿਕਟਨੈਸ ਨਹੀ ਹੈ ਬੱਚਿਆਂ ਤੇ।
ਔ ਦੂਰ ਵੀ ਪੈਂਦਾ ਜੇ। ਘਰ ਤੋਂ ਵੀ ਦੂਰ ਪੈਂਦਾ। ਮੇਰਾ ਮਨ ਏ, ਮੈਂ ਮੁੰਡੇ ਨੂੰ ਜਦੋਂ ਪਾਵਾਂਗੀ ਨਾ, ਤੇ ਫੇਰ ਮੈਂ ਕੁੜੀ ਨੂੰ ਵੀ ਐਧਰ ਹੀ? ਪਾ ਦਾਗੀਂ, ਮੈਂ ਤੇ ਇਹੀ ਸੋਚਿਆ ਵੈ।ਬਸ ਦੋ ਸਾਲ ਤੱਕਣ ਮੈਂ? ਪਾ ਦੇਨਾ ਵੇਂ।
ਹਾਂ, ਤੁਹਾਡਾ ਤੇ ਵੈਸੇ ਐਕਟਿਵ ਏ, ਪਾ ਸਕਦੇ ਹੋ? ਤਿਨ ਚਾਰ ਸਾਲ ਵਿੱਚ ਹੈਨਾ। ਬੱਚੇ ਨੂੰ ਲੈਣ ਦੇ ਵੀ ਤੇ ਉੱਤੇ ਵੇ, ਸਕੂਲ ਆਲੇ ਲੈੰਦੇ ਵੀ ਤੇ?
ਮੈਨੂੰ ਮੇਰੇ ਕਜ਼ਨ ਨੇ ਕਿਹਾ ਵੇ, ਕਿ ਜੇੜੇ ਸਕੂਲ ਵਿੱਚ ਓਨੇ ਪਾਏ ਦੇ ਨੇ ਨਾ ਅਪਣੇ ਬੱਚੇ ਓਹ ਕੈ ਰੇ ਸੀ, ਬਈ ਢਾਈ ਸਾਲ ਦਾ ਪਾਦੇ। ਤੇ ਐ ਢਾਈ ਸਾਲ ਦਾ ਹੋਣ ਵਾਲਾ ਹੈ। ਤੇ ਔ ਬਈ ਮਾਰਚ ਏਚ ਪਾ ਦਈ। ਤੇ ਪਲੇਅ ਸਕੂਲ ਪਾ ਦੇ ਭਈ ਉਹਦੇ 'ਚੀ ਪਲੇਅ ਹੈਗਾ ਵੇ।ਫਔਈਔ ਸਕੂਲ ਵਿੱਚ ਪਲੇਅ ਵੀ ਹੈਗ।
ਤੋਂ ਅੱਛੀ ਬਾਤ, ਫਿਰ ਤੇ ਵਧੀਆ ਗੱਲ ਏ।
ਹੂੰ, ਬਸ ਮੈਂ ਹੁਣ ਓਈ ਸੋਚਿਆ ਮੈਂ ਪਾਦਾਂਗੀ ਔਧਰ ਹੀ ਨਾ।
ਹਾਂ, ਤੇ ਫੇਰ ਤੇ ਵਧੀਐ।ਹਾਂ, ਬਈ ਫੇਰ ਚੇਂਜ ਵੀ ਨੀ ਕਰਨਾ ਪਏਗਾ ਤੁਹਾਨੂੰ।
ਚੇਂਜ ਵੀ ਨੀ ਕਰਨਾ ਪਏਗਾ।
ਹੋਰ ਕੀ ਥੋੜਾ ਮਤਲਬ ਬੱਚਾ ਥੋੜਾ ਬੋਲਣ ਲਾਇਕ ਹੋ ਜਾਏ ਨਾ ਤੇ ਪਾ ਦੇਣਾ ਚਾਹੀਦਾ ਹੈ। ਈਦਾ ਮਤਲਬ ਸਮਝ ਆ ਜਾਏ ਨਾ ਹਲਕੀ-ਹਲਕੀ?
ਬੇਟਾ ਮੇਰਾ ਨਾ ਸ਼ਰਾਰਤੀ ਹੈਗ। ਤੇ ਮੈਨੂੰ ਪੜੋਸਨ ਨੇ ਕਿਹਾ ਸੀ, ਚੱਲ ਆਂਗਣਵਾੜੀ ਪਾਯਾ ਥੋੜ੍ਹੀ ਦੇਰ ਬਈ ਤੇਰਾ ਕੰਮ ਹੋ ਜਾਏਗਾ, ਤੂੰ ਬਈ ਇਨੂੰ ਲੈ- ਲੈ ਫਿਰਦੀ ਰੈਣੀ ਏ। ਪੂਰਾ ਦਿਨ, ਮੈਂ ਲੈ ਕੇ ਗਈ, ਤੇ ਅੱਗੋਂ ਓਹ ਕੈੰਦੀ ਏ ਕਿਤਨੇ ਸਾਲ ਕਾ ਹੈ? ਮੈਂ ਕਿਹਾ ਡੇਢ ਸਾਲ ਦਾ ਕੈੰਦੀ ਨਾ ਨਾ। ਹਾਂ, ਅਸੀਂ ਕੋਈ ਨੀ ਰੱਖਣਾ ਐਨੂੰ ਬਈ ਤੁਸੀਂ ਲੈ ਜੋ ਵਾਪਸ ਅਪਣਾ ਬੱਚਾ। ਪਤਾ ਕਿ ਨਹੀਂ- ਨਹੀਂ ਰੈਣ ਨੂੰ ਰੈ ਜਾਂਦਾ ਔ।ਔ ਸ਼ਰਾਰਤੀ ਏ ਓਨਾਂ ਦੇ ਉਸ। ਲੱਗਿਆ ਕਿ ਏ ਸਾਡੇ ਖਿਲੌਣੇ?
ਹਾਂ, ਓਈ ਓਹਨਾਂ ਨੂੰ ਤੇ ਇੱਕੋ ਬੱਚੇ ਨੂੰ ਸਾਂਭਣਾ ਪੈ ਜਾਂਣਾ ਤੁਹਾਡੇ। ਸਾਰੇ ਬੱਚਿਆਂ ਨੂੰ ਛੱਡ ਕੇ ਹੈ ਵੀ ਥੋੜਾ ਬਹੁਤ ਨੋਟੀ ਹੈ, ਪਤਾ ਹੈ ਮੈਨੂੰ ਬਹੁਤ ਨੋਟੀ ਹੈ, ਤੁਹਾਡਾ ਬੇਟਾ। ਤੇ ਨਾ ਬਸ ਬਸ ਮੈਂ ਕਿਹਾ ਚਲੋ ਅ ਬੈਠੇ ਹੋਏ ਹਾਂ। ਤੇ ਤੁਹਾਡਾ ਫੋਨ ਆ ਗਿਆ ਇੰਨੀ ਦੇਰ ਚ। ਮੈਂ ਹੁਣ ਗੱਲਾਂ ਚੜੀਆਂ ਬੱਚਿਆਂ ਦੇ ਸਕੂਲਾਂ ਦੀਆਂ ਤੇ ਬਾਕੀ ਸਕੂਲਾਂ ਦੇ ਤੇ ਅੱਜ ਕਰ ਉਹ ਹਾਲ ਨੇ ਬਾਕੀ ਚੱਲ ਚੱਲਦੀ ਪਈ ਕੰਪਲੇਨਸ ਕਾਫੀ। ਕਰਦੇ ਨੇ ਪਰ ਅਸਰ ਕਿਸੇ ਤੇ ਨਹੀਂ ਹੁੰਦਾ।
ਅਸੀਂ ਪਿਛਲੇ ਸਾਲ ਕੰਪਲੇਟ ਕਰਨ ਗਏ ਸੀ। ਸਾਰੇ ਪੇਰੈਂਟਸ ਖੜੇ ਹੋ ਗਏ ਸੀ, ਆਪਾਂ ਉਹੀਓ ਜਿਵੇਂ ਹੜਤਾਲ ਟਾਈਪ ਕਰਨੀ ਸ਼ੁਰੂ ਕੀਤੀ ਸੀ, ਬਈ ਫੀਸ ਮਾਫ਼ ਕਰੋ, ਐਡਮਿਸ਼ਨ ਘਟਾਓ, ਕੁਛ ਤੇ ਘਟਾਓ। ਕੁਛ ਨੀ ਹੋ ਕੋਈ ਹੱਲ ਨੀ ਹੋਇਆ ਦਾ ਕੁਛ ਵੀ ਨੀ ਹੋਇਆ। ਹੈਲੋ? ਹੈਲੋ?